ਹੈਲੋ, ਹੈਲੋ ਸਾਸੀ ਰੀ ਅਕਾਲ।
ਸਸ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਨੇ?
ਵਧੀਆ-ਵਧੀਆ। ਤੁਸੀਂ ਕਿੱਦਾਂ?
ਹਾਂਜੀ ਵਧੀਆ ਮੈ ਵੀ, ਹੋਰ ਕੀ ਕਰ ਰਏ ਸੀ?
ਕੁਛ ਨੀ ਡਿਨਰ ਕਰਕੇ ਫ੍ਰਰੀ ਹੋਏ ਸੀ।
ਅੱਛਾ ਹਾਂ ਅਸੀ ਵੀ ਅਸੀਂ ਵੀ ਜਸਟ ਹੁਨੇ ਡਿਨਰ ਕੀਤਾ ਹੁਣ ਸੋਚ ਰਹੇ ਸੀ ਜਰਾ ਥੋੜੀ-ਬੋਤ ਵੋਕ ਕਰ ਲੀਏ ਕੀ ਖਾਧਾ ਅੱਜ?
ਅੱਜ-ਅੱਜ ਤੇ ਮੂੰਗੀ ਧੋਤੀ ਦੀ ਦਾਲ ਖਾਧੀ ਐ। ਸਿੰਪਲ-ਸਿੰਪਲ ਹਾਂ ਹੋਰ
ਹੋਰ ਕੀ ਹੋ ਰਿਆ?
ਹੋਰ ਹੁਨ ਤੇ ਫਰੀ ਦੀਦੀ ਚਲੇ ਗਏ। ਬਿਲਕੁਲ ਫਰੀ ਖਾਲੀ-ਖਾਲੀ ਲੱਗਦਾ ਵਾ ਬਿਲਕੁਲ
ਹਾਂ ਥੋੜੇ ਦਿਨ ਤੇ ਖਾਲੀ ਲੱਗੇਗਾ। ਹਾਂ ਛੋਟੇ-ਛੋਟੇ ਬੱਚੇ ਬੱਚੇ ਹੁੰਦੇ ਨੇ ਨਾ ਥੋੜਾ ਸਾਨੂੰ ਵੀ ਮਜ਼ਾ ਆ ਜਾਂਦਾ ਹੈ। ਉਹਨਾਂ ਦੇ ਹੈ ਵੀ ਬੜੇ ਕਿਊਟ-ਕਿਊਟ ਜੇ ਬੱਚੇ ਹਾਂ ਉਹ ਛੋ ਛੋਟੇ ਵਾਲਾ ਤੇ ਬਹੁਤ ਹੀ ਸ਼ਤਾਨ ਐ ਓਦੇ ਤੇ ਪਿੱਛੇ-ਪਿੱਛੇ ਭਜਨਾ ਪੈਂਦਾ ਐ। ਹਾਂਜੀ। ਹੋਰ ਘਰ ਸਭ ਠੀਕ?
ਹਾਂਜੀ-ਹਾਂਜੀ ਸਭ ਵਧੀਆ। ਹਾਂ ਮੈਂ ਇਹ ਕਹਿ ਰਹੀ ਸੀ ਮੈਂ ਨਾ ਕੀ ਕਹਿੰਦੇ ਆ ਅਹ ਟੀਚਿੰਗ ਦੀ ਜੋਬ ਕਰਨੀ ਸੀ ਤੇ ਮੈਂ ਉਹਦੇ ਬਾਰੇ ਕੁੱਛ ਪੁੱਛਣਾ ਸੀ ਮਤਲਬ ਅ ਹੁਣ ਅੱਜ-ਕੱਲ ਕਹਿ ਰਹੇ ਨੇ ਕਿ ਅ ਬਹੁਤ ਜ਼ਿਆਦਾ ਹੀ ਬਰਡਨ ਹੋ ਗਿਆ ਟੀ ਟੀਚਰਸ ਦੇ ਉੱਤੇ ਸਾਰੇ ਕੰਮ ਟੀਚਰਸ ਨੂੰ ਵੀ ਦੇ ਦਿੰਦੇ ਨੇ, ਹਰ ਇੱਕ ਚੀਜ਼ ਤਾਂ ਫੇਰ ਮੈਂ ਕਦੀ ਸੋਚਦੀ ਹਾਂ ਕੀ ਕਰਾਂ ਕਦੀ ਸੋਚਦੀ ਹਾਂ ਚੱਲੋ ਰਹਿਣ ਦਿਂਦੀ ਹਾਂ। ਫੇਰ ਤੁਸੀਂ ਤੁਸੀਂ ਥੋੜਾ ਜਿਹਾ ਸੁਜੈਸਟ ਕਰੋ ਕਿ ਕਿੱਦਾਂ ਮਤਲਬ ਠ ਹੈ। ਟੀਚਿੰਗ ਦੀ ਜੋਬ
ਹਾਂ ਟੀਚਿੰਗ ਦੀ ਜੋਬ ਤੇ ਬੈਸਟ ਹੈਗੀ ਆ ਕੁੜੀਆਂ ਲਈ।
ਹਾਂ।
ਸਭ ਤੋਂ ਬੈਸਟ ਜੋਬ ਹੈ ਹੀ ਹੈ ਟੀਚਿੰਗ ਦੀ ਆਪਣਾ ਸਵੇਰੇ ਜਾਓ ਸ਼ਾਮੀ ਵਾਪਸੀ ਦੁਪਹਿਰੇ ਹੀ ਹੋ ਜਾਂਦਾ ਵੈਸੇ ਤੇ
ਹਾਂ ਨਹੀਂ ਹੁਣਲ ੜਟ੍ਹਤੇ ਕੁਛ ਜਿੱਦਾਂ ਹੁਨ ਕਾਫੀ ਮਤਲਬ ਹਾਈਫਾਈ ਜਿਹੜੇ ਅ ਸਕੂਲ ਨੇ ਉੱਥੇ ਤੇ ਹੁਨ ਮਤਲਬ ਏਦਾਂ ਕਰ
ਕਰ ਲਓ ਨਾ ਤੁਸੀਂ ਕੋਲਜ-ਕੋਲਜ ਦੀ ਜੋਬ ਕਰ ਲਓ ਨਾ ਐਜ਼ ਆ ਟੀਚਿੰਗ ਓਦੇ ਵਿੱਚ ਤੁਹਾਨੂੰ ਕੁਛ ਆਰਟਸ ਲਈ ਜਾਨਾ ਹੋਏਗਾ ਬਸ ਆਪਣਾ ਇੱਕ ਅੱਧਾ ਲੈ ਛਰ ਲਗਾਣ ਜਿਵੇਂ ਜੋ ਪ੍ਰੋਫੈਸ਼ਨਲਸ ਹੁੰਦੇ ਨੇ ਨਾ ਇੱਕ ਅੱਧਾ ਲੈ ਚਰੀ ਲਗਾਉਣ ਜਾਂਦੇ ਨੇ ਬਸ ਆਪਣਾ ਹਾਂ, ਪਰ ਉਹਦੇ ਲਈ ਥੋੜਾ ਐਕਸਪੀਰੀਅੰਸ ਚਾਹੀਦਾ ਤੁਸੀਂ ਅਹ ਪਹਿਲਾਂ ਆਹਾਂ ਤੁਸੀਂ ਕੀਤੀ ਹੋ ਪਹਿਲਾਂ ਟੀਚਿੰਗ
ਹਾਂ, ਕੀਤੀ ਤੇ ਹੈ ਬਟ ਉਹਦਾ ਇੰਨਾ ਉਹ ਨੀ ਨਾ ਮਤਲਬ ਸਿਸ ਸਕੂਲ ਦਾ ਇੰਨਾ ਨਾਮ ਨੀ ਸੀ ਮਤਲਬ ਹਾਂ ਫੇਰ ਉਹਦਾ ਤੇ ਕੋਈ ਹਮ
ਪਹਿਲੇ ਤਾਂ ਤੁਹਾਨੂੰ ਕਰਨੀ ਪਏਗੀ ਦੇਖੋ ਕਿਸੇ ਹੋਰ ਤੁਸੀਂ ਸਕੂਲ ਚ ਟਰਾਏ ਕਰੋ ਅਹ ਮਤਲਬ ਕੋਈ ਅੱਛਾ ਸਕੂਲ ਹੋਏ ਹਨਾ ਹਾਂ, ਤੇ ਉਹਦੇ ਵਿੱਚ ਤੁਸੀਂ ਪਹਿਲਾਂ ਟਰਾਈ ਕਰੋ ਤੇ ਦਨ ਫੇਰ ਹੋ ਸਕਦਾ ਐਵੇਂ ਹਨਾ ਪਹਿਲੇ ਤਾਂ ਸਟਰਗਲ ਹੁੰਦਾ ਹੀ ਹੈ। ਦੇਖੋ ਹੁਣ ਸਾਰੀ ਜੋਬਸ ਵਿੱਚ ਕੋਈ ਜਿਹੜੀ ਮਰਜ਼ੀ ਜੋਬ ਕਰਲੋ ਤੁਸੀਂ ਸਟਰ੍ਰਗਲ ਤੇ ਹਰ ਹਰ ਇੱਕ ਫੀਲਡ ਵਿੱਚ ਹੈ। ਹੈ
ਹਾਂਜੀ- ਹਾਂਜੀ ਮੈਂ ਇਹੀ ਸੋਚ ਰਹੀ ਸੀ। ਹਾਂ ਮੇਰੀ ਫਰੈਂਡ ਵੀ ਦੱਸ ਰਹੀ ਸੀ ਕਹਿ ਰਹੀ ਕਿ ਹੁਣ ਤੇ ਇੰਨਾ ਸਿਸਟਮ ਚੇਂਜ ਹੋ ਗਿਆ ਹੁਣ ਤੇ ਕਹਿੰਦੇ ਨੇ ਕਿ ਜਿੱਦਾਂ ਨਾਈਨ ਟੂ ਫਾਈਵ ਜੋਬ ਓਦਾਂ ਦੂਸਰੇ ਆਫਿਸ ਵੀ ਹੁੰਦੀ ਸੀ ਹੁਣ ਇਹ ਵੀ ਏਦਾਂ ਹੀ ਹੋ ਗਿਆ ਇਹਦਾ ਵੀ ਸਿਸਟਮ ਥੋੜਾ ਏਦਾਂ ਹੀ ਕਰਦਾ ਮਤਲਬ ਸਗੋਂ ਟਾਈਮ ਹੀ ਵੱਧ ਗਿਆ।
ਹਾਂ, ਉਹ ਵਰਕਲੋਡ ਵਧਾ ਦਿੱਤਾ ਹਾਂ ਵਰਕਲੋਡ ਵਧਾ ਦਿੱਤਾ ਪੈਸੇ ਔਰ ਸੈਲਰੀ ਘੱਟ ਕਰ ਦਿੱਤੀ
ਸੈਲਰੀ ਹਾਂ ਸੈਲਰੀ ਉਹੀ ਆ ਫੇਰ ਘੱਟ ਤੇ ਓਦਾਂ ਟਾਈਮ ਜਿਆਦਾ ਕਰ ਦਿੱਤਾ ਹੈ। ਕਿਉਂਕਿ ਨਾ ਹੁਣ ਅੱਜ ਕੱਲ੍ਹ ਐਵੇਂ ਹਾਂ ਏਦਾਂ ਵੀ ਹੈ ਨਾ ਕਿ ਜਿੱਦਾਂ ਹੁਣ ਅ ਸਕੂਲ ਦਾ ਜਿੱਦਾਂ ਸਕੂਲ ਤੋਂ ਬਾਅਦ ਜਿੱਦਾਂ ਬੱਚਿਆਂ ਦੀ ਛੁੱਟੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਟੀਚਰਸ ਬਾਕੀ ਜੋ ਉਹਨਾਂ ਦੇ ਦੂਸਰੇ ਵਰਕ ਹੁੰਦੇ ਨੇ ਰਜਿਸਟਰ ਵਰਕ ਹੋ ਗਿਆ ਬਾਕੀ ਇਹ ਸਭ ਉਹਦੇ ਲਈ ਉਹਨਾਂ ਨੇ
ਇਹ ਹੁੰਦਾ ਹੈ ਪਰ ਪਤਾ ਕੀ ਇਹ ਤੁਹਾਨੂੰ ਐ ਇਹ ਸਭ ਚੀਜ਼ਾਂ ਨਾ ਤੁਹਾਨੂੰ ਮਤਲਬ ਵੈਸੇ ਸਕੂਲ ਚ ਦੇਖਣ ਨੂੰ ਮਿਲਣਗੀਆਂ ਜੋ ਮਤਲਬ ਥੋੜੇ ਵੈਸੇ
ਹਾਂ-ਹਾਂ।
ਬਾਕੀ ਜਿਹੜੇ ਹਾਂ ਬਾਕੀ ਜਿਹੜੇ ਅੱਛੇ ਵਾਲੇ ਸਕੂਲ ਹੈਗੇ ਨੇ ਨਾ ਜਿਹੜੇ ਅੱਛੇ ਵਾਲੇ ਸਕੂਲਸ ਹੈਗੇ ਨੇ ਉਹਦੇ ਵਿੱਚ ਨੀ ਹੁੰਦਾ ਐਵੇਂ ਉਹਦੇ ਵਿੱਚ ਤੁਹਾਨੂੰ ਬਸ ਆਪਣੇ ਆਰਸ ਕੰਪਲੀਟ ਕਰਨੇ ਹੁੰਦੇ ਨੇ।
ਹਾਂ।
ਹਾਂ, ਉਹਦੇ ਵਿੱਚ ਐਕਸਟਰਾ ਕੰਮ ਚੇ ਮਤਲਬ ਜੋ ਕੰਮ ਹੈ ਤੁਹਾਡਾ ਸਿਰਫ਼ ਆਪਣਾ ਸਕੂਲ ਟਾਈਮਿੰਗ ਤੇ ਹੀ ਹੈ। ਬਾਕੀ ਤੁਸੀਂ ਆਪਣਾ ਘਰ ਲੈ ਜਾਓ ਸਕੂਲ ਨੀ ਰੋਕਦੇ ਉਹ ਲੋਕ ਬਾਕੀ ਐਕਸਟਰਾ ਡਿਊਟੀਜ਼ ਤਾਂ ਲੱਗ ਜਾਂਦੀ ਹੈ ਜਦੋਂ ਬੱਚਿਆਂ ਦੇ ਇਗਜ਼ਾਮ ਨਹੀਂ ਚੱਲਦੇ
ਹਾਂ।
ਹਨਾ ਬੋਰਡ ਦੀ ਐਗਜ਼ਾਮੀਨੇਸ਼ਨ ਦ ਚਲਦੀ ਉਸ ਟਾਈਮ ਤੇ ਉਹ ਆਰਸ ਵਧਾ ਦਿੰਦੇ ਨੇ ਤੁਹਾਡੇ ਡਿਊਟੀ ਤਾਂ ਤੇ ਕੋਈ ਪ੍ਰੋਬਲਮ ਵੀ ਨਹੀਂ ਹੈ। ਮੈਂ ਵੇਖੀ ਹੈ ਇਹ ਚੀਜ਼ ਮੈਂ ਵੇਖ ਕੀ ਜਿਹੜੇ ਸਾਡੇ ਅ ਘਰ ਦੇ ਕੋਲ ਵੀ ਹੈਗੇ ਨੇ ਕੁੱਛ ਸਕੂਲਸ ਮਲਬ ਮਤਲਬ ਐਵੇ ਜਿਹਦੇ ਵਿੱਚ ਮਤਲਬ ਵੈਸੇ ਬੱਚੇ ਆਉਂਦੇ ਨੇ ਨਾ ਥੋੜੇ ਵੈਸੇ ਵਾਲੇ ਜੋ ਸਕੂਲ ਚ ਹੁੰਦੇ ਨੇ। ਉਹਦੇ ਵਿੱਚ ਜਦੋ ਟੀਚਰਸ ਨੂੰ ਮੈਂ ਵੇਖਿਆ ਸ਼ਾਮੀ ਘਰ ਜਾਂਦੇ ਨੇ।
ਹਾਂ, ਬਿਲਕੁਲ ਉਹ ਕਹਿੰਦੇ ਕਿ ਬੱਚਿਆਂ ਦਾ ਜੋ ਅੱਗੇ ਜੋ ਨੈਕਸਟ ਡੇ ਜੋ ਵਰਕ ਹੋਏਗਾ। ਉਹ ਵੀ ਸਾਨੂੰ ਇੱਕ ਦਿਨ ਪਹਿਲਾਂ ਸਾਰਾ ਪੂਰਾ ਤਿਆਰ ਕਰਕੇ। ਕਿ ਬੱਚਿਆਂ ਨੂੰ ਕੱਲ ਕੀ ਕਰਾਣਾ ਹੈ ਉਹ ਸਾਰਾ ਰੈਡੀ ਕਰਕੇ ਪੂਰਾ ਡੇਟਾ ਤੇ ਉਹ ਤਿਆਰ ਕਰਕੇ ਰੱਖਣਾ ਹੈ ਹੋਰ ਜੋ ਸਾਰਾ ਰਜਿਸਟਰ ਵਾਂਗੂੰ ਹੋਰ ਵੈਸੇ ਓਨਲਾਈਨ ਇੰਨੇ ਵਰਕ ਹੁੰਦੇ ਨੇ। ਉਹ ਫੋਮ ਫੂਮ ਆਂਦੇ ਰਹਿੰਦੇ ਨੇ ਉਹ ਸਭ ਫਿਲ ਕਰਨੇ ਐਵੀਂ
ਖਿਆ ਹੁੰਦਾ ਹੈ ਮਤਲਬ ਆਪਣਾ ਕਲਾਸ ਵਰਕ ਤੇ ਆਪਣਾ ਕਲਾਸ ਵਾਲੇ ਬੱਚਿਆਂ ਦਾ ਤੇ ਦੇਖਣਾ ਹੀ ਦੇਖ ਮੈਂ ਫਿਰ ਉਪਰੋਂ ਸਕੂਲ ਦਾ ਜਿਹੜੇ ਰਜਿਸਟਰ ਵਰਕ ਆਫਿਸ ਦਾ ਵਰਕ ਜਿਹੜਾ ਹੁੰਦਾ ਐ। ਕੰਪਿਊਟਰ ਵਰਕ ਜਿੰਨਾ ਹੁੰਦਾ ਉਹ ਸਭ ਥੋਪ ਦਿੰਦੇ ਨੇ ਬਹੁਤ ਕੰਮ ਦੇ ਦਿੰਦੇ ਨੇ ਮੈਨੂੰ ਪਤਾ ਬਾਕੀ ਜਿਹੜੇ ਹੋਰ ਸਕੂਲ 'ਚ ਐਵੇਂ ਨੀ ਹੁੰਦਾ ਉੱਥੇ ਹਰ ਇੱਕ ਚੀਜ਼ ਦਾ ਪਾਟੀ ਕੁਲਰ ਸਕੂਲ ਟੀਚਰ ਹੁੰਦਾ।
ਹਾਂ ਇਹ ਵੀ ਏਦਾਂ ਹੋਣਾ ਚਾਹੀਦਾ ਮੈਂ ਵੈਸੇ ਹੁਣ ਦੇਨਾ ਮੈਨੂੰ ਵੀ ਰੂਲ ਦੇਖਾਂਗੀ ਮੈਂ ਨਾਲ ਹੀ ਹਰ ਸਕੂਲ 'ਚ ਮੈਨੂੰ ਅੱਛਾ ਲੱ ਠੀਕ ਆ ਜਿਥੇ ਦੇਖੋ ਕਿੱਥੇ ਆਏਗਾ ਬਾਕੀ ਪਤਾ ਨਹੀ
ਤੇ ਮਿਲ ਜਾਏਗੀ ਕਿਉ ਕਿ ਤੁਹਾਨੂੰ ਐਕਸਪੀਰੀਅੰਸ ਹੈਗਾ ਹੈ ਨਾ ਪਹਿਲੇ ਦਾ ਹਾਂ-ਹਾਂ। ਹਾਂਜੀ ਤੁਹਾਨੂੰ ਐਕਸਪੀਰੀਅੰਸ ਹੈਗਾ ਨਾ ਤੇ ਤੁਹਾਨੂੰ ਐਕਸਪੀਰੀਅੰਸ ਬੇਸ ਤੇ ਮਿਲ ਜਾਏਗੀ ਦੋ ਸਾਲ ਦਾ ਮੰਗਦੇ ਨੇ ਐਕਸਪੀਰੀਅੰਸ
ਹਾਂ ਤੇ ਇਹਨਾ ਤੇ ਹੈ।
ਹਾਂ-ਹਾਂ ਤੇ ਦੋ ਸਾਲ ਦਾ ਮੰਗਦੇ ਨੇ ਉਹਦੇ ਤੇ ਫਿਰ ਤੁਹਾਨੂੰ ਈਜ਼ਲੀ ਮਿਲ ਜਾਏਗੀ।
ਹੂੰ
ਹਾਂ ਬਾਕੀ ਅੱਛੇ ਸਕੂਲਸ 'ਚ ਤੇ ਫਿਰ ਡਿਮਾਂਡ ਵੀ ਅੱਛੀ ਖ਼ਾਸੀ ਹੁੰਦੀ ਹੈ।
ਹਾਂ ਕਦੇ ਸੈਲਰੀ ਵੀ ਅੱਛੀ ਹਾਂ ਓਦਾਂ ਸੈਲਰੀ ਵੀ ਅੱਛੀ ਹੁੰਦੀ ਹੈ ਵੀ ਕਿ ਲੈਂਦੇ ਵੀ ਨੀ ਇੰਨੀ ਜਲਦੀ ਹਾਂ ਸਹੀ ਕਹਿ ਰਹੇ ਹੋ।
ਤੇ ਅੱਛੀ ਹੁੰਦੀ ਹੈ ਅਪਰੋਚ ਨਾਲ ਹੋ ਸਕਦਾ ਹੈ ਕੁਛ
ਅਪਰੋਚ ਹਾਂ ਵੈਸੇ ਇੱਕ ਸਕੂਲ 'ਚ ਹੈ ਜਾਣਦੇ ਤੇ ਨੇ ਮੈਨੂੰ
ਹਾਂ ਅਪਰੋਚ ਨਾਲ ਵੀ ਹੋ ਸਕਦਾ ਬਾਕੀ ਜਿਹੜਾ ਅਹ ਟੈਸਟ ਵਗੈਰਾ ਹੁੰਦੇ ਨੇ।
ਹਾਂ-ਹਾਂ
ਹਾਂ ਉਹਦੇ ਵਿੱਚ ਹੋ ਸਕਦਾ ਹੈ ਮੈਂ ਵੀ ਦਿੱਤਾ ਸੀ ਨਾ। ਅ ਆਪਣੇ ਕੋਲਜ ਵਿੱਚ ਹਾਂਜੀ ਮੈਂ ਵੀ ਦਿੱਤਾ ਸੀ ਹਾਂ ਤੇ ਫਿਰ ਜੂਨੀਅਰਸ ਮੰਨ ਲਓ ਹਾਂਜੀ ਜਿਵੇਂ ਹੋਰ ਵੀ ਟੀਚਰਸ ਬੈਠੇ ਹੁੰਦੇ ਨੇ ਜਿਵੇਂ ਸਾਡੇ ਸੀਨੀਅਰਸ ਜੋ ਵੀ ਹੁੰਦੇ ਨੇ ਉਹ ਵੀ ਕਲਾਸ ਵਿੱਚ ਆ ਕੇ ਬੈਠ ਜਾਂਦੇ ਨੇ। ਉਹ ਦੇਖਦੇ ਨੇ ਫਿਰ ਸਾਡੇ ਪੜ੍ਹਾਂਣ ਦਾ ਤਰੀਕਾ ਸਾਨੂੰ ਕੋਈ ਵੀ ਰੈਂਡਮਲੀ ਕੋਈ ਵੀ ਟੋਪਿਕ ਦੇ ਦਿੰਦੇ ਨੇ ਆਪਣਾ ਹਨਾ। ਤੇ ਫਿਰ ਉਹਦੇ ਤੇ ਸਾਰਾ ਕੁਛ ਬੋਲਣਾ ਹੁੰਦਾ।
ਹਾਂ ਅੱਛਾ।
ਕੋਈ ਵੀ ਟੋਪਿਕ ਦੇ ਦਿੰਦੇ ਨੇ ਅਗਰ ਅਸੀਂ ਉਹ ਦੱਸ ਦਿੱਤਾ ਬੋਲ ਦਿੱਤਾ ਬੱ ਬੱਚਿਆਂ ਨੂੰ ਸਮਝ ਵੀ ਆ ਗਿਆ ਰੈਂਡਮ ਕਿਸੀ ਵੀ ਕਲਾਸ ਵਿੱਚ ਭੇਜ ਦਿੰਦੇ ਨੇ।
ਸਹੀ ਹੈ ਉਸ ਟਾਈਮ ਤੇ ਇਨਸਾਨ ਬਿਲਕੁਲ ਕੁਲੀ ਉਹ ਹੋ ਜਾਏ ਪਜਲ
ਬਿਲਕੁਲ ਉਹੀ ਹੈ ਹਾਂ। ਤੇ ਬਸ ਐਵੀਂ ਟੋਪਿਕ ਦੇ ਦਿੰਦੇ ਨੇ ਫੇਰ ਹੋ ਗਿਆ ਤੇ ਠੀਕ ਹੈ ਨਹੀਂ ਤੇ ਫੇਰ ਤੁਹਾਨੂੰ ਵਾਪਸੀ ਘਰ ਭੇਜ ਦਿੰਦੇ ਨੇ।
ਹਾਂ ਏਦਾਂ ਹੀ ਹੁੰਦਾ ਹੈ ਹਾਂ ਬਹੁਤ ਪੜ੍ਹਨਾ ਪੈਂਦਾ। ਹੂੰ ਮੇਰਾ ਹੋ ਗਿਆ ਸੀ ਨਾ ਹਾਂਜੀ ਮੇਰਾ ਹੋ ਗਿਆ ਸੀ ਨਾ। ਹਾਂਜੀ ਮੇਰਾ ਹੈਗਾ ਟੀਚਿੰਗ। ਤੇ ਬਹੁਤ ਇੰਟਰਸਟ ਹੈਗਾ ਹਾਂ ਮੈਂ ਤੇ ਅ। ਕਾਲਜ ਵਿਚ ਹੀ ਕਰਾਂਗੀ ਸਕੂਲ ਵਗੈਰਾ ਵਿਚ ਨੇ ਕਿਉਂਕਿ ਮੇਰੀ ਫੀਲਡ ਅਲੱਗ ਮੈਡੀਕਲ ਫੀਲਡ ਹੈ ਨਾ ਮੇਰੀ। ਤੇ ਹਾਂ ਤੇ ਫਿਰ ਹਾਂਜੀ ਤੇ ਮੇਰਾ ਤੇ ਕੋਾਲਜ ਸੀ ਮੇਰਾ ਹੋ ਵੀ ਗਿਆ ਸੀ ਫੇਿਰ ਮੈਨੂੰ। ਆਪਣੀ ਸਟੱਡੀ ਅੱਗੇ ਕੰਟੀਨਿਊ ਕਰਨੀ ਸੀ ਸੋ ਮੈਂ ਫਿਰ ਨਹੀਂ ਕੀਤਾ।
ਉਹ ਅੱਛਾ।
ਹਾਂਜੀ ਹਾਂ ਫੇਿਰ ਜਿੱਥੇ ਮੈਂ। ਸਟੱਡੀ ਕਰ ਰਹੀ ਸੀ ਮੈਂ ਉੱਥੋਂ ਹੀ ਫੇਿਰ ਕੰਟੀਨਿਊ ਕਰ ਲਿਆ ਨਾ ਆਪਣਾ ਅੱਗੇ ਦਾ।
ਅੱਛਾ।
ਹੂੰ ਫੇਰ ਇੱਕ ਹੀ ਕੰਮ ਹੋ ਸਕਦਾ ਜਾ ਤੇ ਜੋਬ ਕਰ ਲੋ ਜਾਂ ਤੇ ਫੇਰ। ਨਾਲ ਸਟੱਡੀ ਕਰਲੋ ਹੁਣ ਸਟੱਡੀ ਜਿਆਦਾ ਇੰਪੋਰਟੈਂਟ ਹੈ ਹਨਾ। ਹਾਂ। ਸਟੱਡੀ ਜ਼ਿਆਦਾ ਇੰਪੋਰਟੈਂਟ ਹੈ ਉਹ ਪਹਿਲੇ ਕੰਪਲੀਟ ਹੋ ਜਾਏ ਤੇ ਉਹ ਜ਼ਿਆਦਾ ਅੱਛਾ ਹੈ ਹਨਾ।
ਹੂੰ।
ਫਿਰ ਹਾਂ ਫੇਰ ਜੋਬ। ਤੇ ਬਾਅਦ 'ਚ ਮਿਲਦੀ ਹੀ ਰਹੇਗੀ ਅੱਛੀ ਤੋਂ ਅੱਛੀ ਮਿਲ ਜਾਏਗੀ।
ਹਾਂ ਇੱਕ ਵਾਰੀ ਸਟੱਡੀ ਕੰਪਲੀਟ ਹੋ ਜਾਏ ਨਾ ਫਿਰ ਤੇ। ਅ ਫਿਰ ਜੋਬ ਦੇ ਫਿਰ ਇੱਕ ਸਾਈਡ ਰਹੇਗਾ ਮਾਈੰਡ।
ਹਾਂਜੀ ਉਹੀ ਹੈ ਬਸ ਜੋਬ ਹੀ ਕਰਨੀ ਹੈ ਹਾਂ ਫਿਰ ਅਗਰ ਮੈਂ ਡਰੋਪ। ਪਾ ਦਾਂਗੇ ਕਿ ਚਲੋ ਬਈ ਦੋ ਸਾਲ ਜੋਬ ਕਰ ਲਈਏ ਔਰ। ਫਿਰ ਅੱਗੇ ਸਟੱਡੀ ਕੰਟੀਨਿਊ ਕਰਾਂਗੀ ਫੇਰ ਉਹ ਚੀਜ਼ ਨਹੀਂ ਹੋ ਪਾਉਂਦੀ।
ਫਿਰ ਤੇ ਉਹ ਸਾਰਾ ਪਿਛਲਾ ਵੀ ਅਸੀਂ ਥੋੜਾ ਬਹੁਤ ਉਹ ਹੋ ਜਾਂਗੇ ਭੁੱਲ ਜਾਵਾਂਗੇ।
ਹੂੰ।
ਹੋਰ ਸਹੀ ਹੈ ਹਾਂਜੀ ਹੁਣ ਮੈਂ ਦੇਖਾਂਗੀ ਮੈਂ ਕਿੱਦਾਂ। ਕਿੱਦਾਂ ਕਿਹੜੇ- ਕਿਹੜੇ ਸਕੂਲ 'ਚ ਰਜੂਮ ਦਾਵਾਂ ਫੇਰ ਬਸ ਇਹੀ ਸਭ ਦੇਖਣਾ ਹੈ।
ਹਾਂਜੀ ਤੁਹਾਨੂੰ ਤੇ ਮਿਲ ਜਾਏਗਾ ਹਾਂ। ਤੁਹਾਨੂੰ ਤੇ ਮਲੀ ਜਾਏਗੀ ਇਜ਼ਲੀ ਕਿਉਂਕਿ ਤੁਹਾਨੂੰ ਐਕਸਪੀਰੀਅੰਸ ਹੈਗਾ। ਪ ਦਾ ਐਕਸਪੀਰੀੰਸ ਹੀ ਦੇਖਦੇ ਨੇ ਉਹ ਸਕੂਲ ਵਗੈਰਾ ਤੇ ਨਹੀਂ ਦੇਖਦੇ। ਐਕਸਪੀਰੀਅੰਸ ਹੀ ਦੇਖਦੇ ਨੇ ਕਿ ਤੁਹਾਨੂੰ ਕਿੰਨੇ ਸਾਲ ਦਾ ਔਰ ਦੋ ਸਾਲ ਦਾ ਹੀ ਦੇਖਦੇ ਨੇ ਉਹ।
ਹਾਂਜੀ।
ਹਮ ਹਾਂ ਕਨਫਿਊਜ ਨਾ ਹੋਵੋ ਬਸ। ਚਲੇ ਜਾਣਾ ਜੋ ਸਕੂਲ ਤੁਹਾਨੂੰ ਅੱਛਾ ਲੱਗਦਾ ਬੈਸਟ ਲੱਗਦਾ ਹੈ। ਹਨਾ ਤੁਸੀਂ ਉਹਦੇ ਵਿੱਚ ਚਲੇ ਜਾਣਾ ਆਪਣਾ ਰਜ਼ਊਮ ਪਾ ਦੇਣਾ ਤੇ ਮਿਲ ਜਾਏਗੀ। ਹਾਂਜੀ - ਹਾਂਜੀ - ਹਾਂਜੀ। ਚਲੋ ਫਿਰ ਹਾਂਜੀ -ਹਾਂਜੀ- ਹਾਂਜੀ ਆਣਾ ਘਰ ਲਾਉਣਾ ਚੱਕਰ। ਹਾਂ ਹ ਹਾਂਜੀ ਬਿਲਕੁਲ ਚੱਲੋ। ਠੀਕ ਹੈ ਠੀਕ ਹੈ ਓਕੇ ਓਕੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।